ਜੀ ਸਤਿ ਸ੍ਰੀ ਅਕਾਲ ਜੀ ਠੀਕ ਓ ਵਧੀਆ
ਹਾਂਜੀ ਹਾਂਜੀ ਹੋਰ ਤੁਸੀਂ ਸੁਣਾਓ
ਹਾਂਜੀ ਵਧੀਆ ਵਧੀਆ ਠੀਕ ਏ। ਬੱਚੇ ਵਗੈਰਾ
ਸਭ ਠੀਕ ਠਾਕ ਜੀ ਸਭ ਵਧੀਆ ਸਭ ਵਧੀਆ ਜੀ ਵਧੀਆ ਹੋਰ ਬਸ ਵਧੀਆ ਦਰਸ਼ਨ ਈ ਨਈ ਦਿੱ ਤੁਹਾਡੇ
ਛਾ ਅਛਾ ਆਨੇ ਆ ਫਿਰ ਦਰਸ਼ਨ ਦੇਣਾ
ਹਾਂ ਨਹੀਂ ਆਓ ਜੀ ਸਦਕੇ ਆਓ
ਘੁੰਮਦੇ ਫਿਰਦੇ ਕਦੇ ਏਸ ਪਾਸੇ ਚੱਕਰ ਲਾ ਜਾਓ ਬਾਹਰ ਹੋਇਆ ਇੱਧਰ ਹੀ ਆਜਓ
ਹਾਂਜੀ, ਹਾਂਜੀ
ਹਾਂਜੀ ਸਭ ਵਧੀਆ ਹੋ ਹਾਂਜੀ ਉਹ ਵੀ ਵਧੀਆ ਠੀਕ ਘਰ ਸਬ ਵਧੀਆ। ਸਭ ਠੀਕ ਨੇ ਹੋਰ ਰੋ ਰੋਟੀ ਪਾਣੀ ਹੋ ਗਿਆ
ਹਾਂਜੀ ਹਾਂਜੀ ਰੋਟੀ ਪਾਣੀ
ਅੱਛਾ ਰੋਟੀ ਬਨ ਗਈ ਬੱਚੇ ਠੀਕ ਠਾਕ
ਉੱਧਰ ਅਪਨਾ ਅਪਨਾ ਜੈਪੁਰ ਵੱਲ
ਹਾਂਜੀ ਹਾਂਜੀ ਹੋਇਆ। ਹਾਂਜੀ ਹਾਂਜੀ ਅੱਠ ਦਸ ਦਿਨ ਲਗਾਇਆ ਉੱਧਰ ਵੀ ਘੁੰਮ ਫਿਰ ਆਇਆ ਗਰਮੀ ਇੰਨੀ ਪੈ ਰਹੀ ਏ ਬਾਹਰ ਨਿਕਲਣ ਦੀ ਉਹ, ਪੈਰ ਰੱਖਣ ਦਾ ਉਹ ਨੀ ਬੰਦਾ ਬਾਹਰ ਗਰਮੀ ਚ ਚਲਾ ਜੇ। ਇੰਨਾ ਬੁਰਾ ਹਾਲ ਹੋਇਆ ਪਿਆ ਤੁਰ-ਤੁਰ ਬੜੀ ਗਰਮੀ ਪੈ ਰਹੀ ਹੈ ਉੱਧਰ ਤੇ। ਚਾਚਾ
ਗੁਰਦੋ, ਜਦੋਂ ਜਾਂਦੇ ਹੋ ਮੈਂ ਗੁਰਦ ਦਵਾਰੇ ਵੀ ਜਾਇਆ ਕਰੋ ਦਰਸ਼ਨ ਮੇਲੇ ਕਰਿਆ ਕਰੋ।
ਹਾਂਜੀ-ਹਾਂਜੀ ਨਹੀਂ ਉੱਥੇ ਹੋਇਆ ਜੋ ਪਿੱਛੇ ਹੈਗਾ ਨਾ ਕੋਲ ਗੁਰਦੁਆਰਾ ਉਧਰ ਤੇ ਅਸੀਂ ਹੋ ਆਉਂਨੇ ਆ। ਪੋਲ ਸੀ ਉਥੋਂ ਪੈਦਲ ਨਿਕਲ ਜਾਨੇ ਆ। ਪਤਾ ਨੀ ਚੱਲਦਾ। ਉੱਧਰ ਤੇ ਹੋ ਆਏ ਜੇ ਲੇਟ ਵਗੈਰਾ ਹੋ ਗਏ ਗਰਮੀ ਚੱਕਣ ਆਲਸ ਆ ਗਿਆ ਫਿਰ ਰਹਿ ਗਏ। ਕੇ ਤਿੰਨ-ਚਾਰ ਦਿਨ ਤੇ, ਮੈਂ ਹੋ ਈ ਆਈ ਸੀ।
ਹਾਂਜੀ-ਹਾਂਜੀ ਚਲੋ ਚੰਗੀ ਗੱਲ ਹੈ ਜੀ, ਇੱਕ ਤੁਹਾਡੇ ਉੱਥੇ ਹੋਰ ਵੀ ਇੱਕ ਸਥਾਨ ਐ ਇਤਿਹਾਸਿਕ
ਹਾਂਜੀ-ਹਾਂਜੀ ਉਹ ਥੋੜਾ ਦੂਰ ਪੈ ਜਾਂਦਾ। ਉਹ ਦੂਰ ਪੈ ਜਾਂਦਾ। ਉੱਥੇ ਥੋੜਾ ਆਈਡੀਆ ਤਾਂ ਹੈ ਨੀ ਮੈਂ ਕਦੇ ਗਈ ਨੀ, ਸਾਡੀ ਸਲਾਹ ਹਮੇਸ਼ਾ ਬਣਦੀ ਸੀ ਜਾਂਦੇ-ਜਾਂਦੇ ਰਹਿ ਜਾਂਦੇ ਸੀ ਅਸੀਂ। ਤੁਸੀ ਤਾਂ ਹੋ ਕੇ ਆਏ ਹੋਊਗੇ ਨਾ।
ਹਾਂਜੀ ਨਰਾਾਇਣੇ ਤੇ ਨਹੀਂ ਗਿਆ ਮੈਂ ਉਵੇਂ ਹੋਰ ਸਥਾਨ ਜਿਹੜੇ ਹੈਗੇ ਨੇ ਇਤਿਹਾਸਿਕ ਉੱਥੋਂ ਤੱਕ ਤੇ ਹੋ ਆਇਆ ਵੈਸੇ ਕਾਫੀ। ਤੁਹਾਡੇ, ਹਾਂਜੀ ਹਾਂਜੀ-ਹਾਂਜੀ ਤੁਹਾਡੇ ਉੱਥੇ ਦੇ ਵਿਆਵਰ ਦੇ ਕੋਲ ਇੱਕ ਸਥਾਨ ਏ, ਤੁਹਾਡੇ ਬਿਆਵਰ ਦੇ ਕੋਲ ਇੱਕ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਥਾਨ ਹੈ ਉੱਥੇ ਇੱਕ ਨਾ। ਉਹ ਅਸਥਾਨ ਏ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਅਸਥਾਨ ਤੇ
ਹਾਂਜੀ-ਹਾਂਜੀ ਇਹ ਤਾਂ ਸੁਣਿਆ ਗੁਰੂ ਗੋਬਿੰਦ ਸਿੰਘ ਜੀ ਆਏ ਸੀ ਉੱਥੇ।
ਹਾਂ ਤੇ ਉੱਥੇ ਨਾ ਉਹ, ਹਾਂ ਘੋੜਾ ਬੰਨਿਆ ਸੀ ਮਹਾਰਾਜ ਨੇ ਉੱਥੇ ਕਬੂਤਰ ਬਹੁਤ ਹੁੰਦੇ ਸਨ ਉੱਥੇ। ਕਬੂਤਰ ਇੱਕ ਮਹਾਰਾਜ ਦੇ ਘੋੜੇ ਦੇ ਪੈਰ ਥੱਲੇ ਆ ਗਿਆ ਸੀ ਕਬੂਤਰ ਇੱਕ ਨਾ। ਹਾਂ ਫੇਰ ਉਹ ਉਹਦੀ ਮੌਤ ਤੋਂ ਕਿ ਕਬੂਤਰ ਮਰ ਗਿਆ, ਤੇ ਉੱਥੋ ਦੇ ਵਸਨੀਕ ਸਨ ਜਿਹੜੇ ਉਹ ਇਕੱਠੇ ਹੋ ਕੇ ਆ ਗਏ ਕਿ ਮਹਾਰਾਜ ਇਹ ਗ਼ਲਤ ਕੀਤਾ ਤੁਸੀਂ ਇੱਕ ਜੀਅ ਨੂੰ ਮਾਰਤੈ। ਤੇ ਮਹਾਰਾਜ ਕਹਿਣ ਲੱਗੇ ਬਈ ਇਹਨਾਂ ਦੀ ਆਈ ਦੀ ਸੀ।
ਹਾਂਜੀ,
ਤੇ ਆਈ ਉਹ ਮਰ ਗਿਆ ਆਪਾਂ ਕੀ ਕਰ ਸਕਦੇ ਨੇ, ਕਹਿੰਦੇ ਨਹੀਂ ਤੁਸੀਂ ਗ਼ਲਤ ਕੀਤਾ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ, ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਬਈ ਜਿਹੜੇ ਏ ਜੀਂਦੇ ਨੇ ਇਹ ਵੀ ਮਰ ਜਾਣਾ ਤੇ ਕੀ ਕਰਲੋ ਗੇ, ਤੁਸੀਂ।
ਹਾਂਜੀ, ਸਹੀ।
ਕਿਹਾ ਤੇ ਉਹ ਸਾਰੇ ਕਬੂਤਰ ਮਾਰ ਗਏ ਉੱਥੇ, ਹਾਂ ਉਹ ਫੇਰ ਉੱਥੋ ਦੇ ਲੋਕਾਂ ਨੂੰ ਪਤਾ ਲੱਗਾ ਵੀ ਏ ਬੜੇ ਵੱਡੇ ਕੋਈ ਉਹ ਹੈਗੇ ਨੇ।
ਹੂ,
ਹੈਗੇ ਨੇ ਜਿਹਨ੍ਹਾਂ ਦੇ ਕਿਹਾ ਤੇ ਕਬੂਤਰ ਮਰ ਗਏ ਨੇ। ਉਹਨਾਂ ਚੋਂ ਇੱਕ ਸਿਆਣਾ ਵੀ ਸੀ ਆ ਗਿਆ, ਕਹਿਣ ਲੱਗਾ ਬਈ ਜੇ ਇਹਨਾਂ ਦੇ ਕਹੇ ਤੇ ਮਰ ਸਕਦੇ ਨੇ ਤੇ ਜੀ ਵੀ ਸਕਦੇ ਨੇ ਫਿਰ, ਜੇ ਇਹਨਾਂ ਦੇ ਕਹੇ ਤੇ ਮਰ ਗਏ ਨੇ ਤੇ ਜਵਾਲ ਵੀ ਹਿਰਦੇ ਰਹਿ ਨੂੰ, ਤੇ ਫੇਰ ਉਹ ਸਾਰੇ ਇਕੱਠੇ ਹੋ ਕੇ ਮਹਾਰਾਜ ਦੇ ਚਰਨਾਂ ਚ ਢਹਿ ਪਏ ਕਿ ਮਹਾਰਾਜ ਕਿਰਪਾ ਕਰੋ, ਇਹਨਾਂ ਨੂੰ ਜਿੰਦਾ ਕਰੋ। ਇੰਨੇ ਜੀਅ ਮਰ ਗਏ ਨੇ, ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ ਕਿ ਉੱਠੋ, ਆਪਣੇ ਕਰਮਾਂ ਦਾ ਦਾਨ ਆ ਚੁਕੋ।
ਅੱਛਾ,
ਕਬੂਤਰ ਜਿੰਦੇ ਹੋ ਗਏ ਸਾਰੇ। ਹਾਂ, ਪਰ ਜਿਹੜਾ ਉਹ ਜਿਹੜਾ ਮਹਾਰਾਜ ਦੇ ਘੋੜੇ ਦੇ ਪੈਰ ਥੱਲੇ ਆ ਕੇ ਮਰਿਆ ਸੀ ਉਹ ਜਿੰਦਾ ਨੀ ਹੋਇਆ, ਹਾਂ ਫੇਰ ਉਹ ਕਹਿਣ ਲੱਗੇ ਮ ਰਾਜਾ ਨੂੰ ਵੀ ਜਿੰਦਾ ਕਰੋ, ਕਹਿੰਦੇ ਅਸੀਂ ਇਹਦੇ ਪਿੱਛੇ ਤੇ ਆਏ ਸੀ, ਇਹਦਾ ਉੱਧਾਰ ਕਰਨਾ ਸੀ ਅਸੀਂ, ਹਾਂ ਉਹ ਅਸਥਾਨ ਤੁਹਾਡੇ ਉੱਧਰ ਰਾਜਸ ਦੇ ਨੇੜੇ। ਗੁਰਦੁਆਰਾ ਕਬੂਤਰ ਸਾਹਿਬ। ਗੰਦਲਾਂ ਨੂੰ।
ਅੱਛਾ, ਨਾਂ ਤਾਂ ਫੇਰ ਪਹਿਲੀ ਵਾਰ ਸੁਣ ਰਿਹਾ, ਮੈਂ ਕਦੀ ਸੁਣ ਸੁਣਿਆ ਨੀ ਨਾ, ਨਾ ਟਾਈਮ ਹੈਗਾ, ਅੱਛਾ, ਹਮ, ਨਾ ਜ਼ਰੂਰ ਜ਼ਰੂਰ ਪਤਾ ਚੱਲੇਗਾ ਨਾ ਕਿਸ ਸਾਈਡ ਜ਼ਰੂਰ ਹੋਕੇ ਆਵਾਂਗੇ।
ਹਾਂ ਨਹੀਂ ਅਸਥਾਨ ਬੜੇ ਹੋਏ ਭੈਥ ਮਹਾਰਾਜ ਬੜੀ
ਅੱਛਾ। ਹੂ ਚਲੋ ਵਧੀਆ ਤੁਹਾਨੂੰ ਤਾਂ ਤੁਸੀਂ ਇੱਧਰ ਇਸ ਪਾਸੇ ਆਏ ਨੀ ਕਦੀ ਤੁਹਾਨੂੰ ਕਿਉਂ ਪਤਾ ਚੱਲ ਪੜ੍ਹਿਆ ਹੋਣਾ।
ਹਾਂ ਪੜ੍ਹ ਕੇ, ਪੜ੍ਹ ਕੇ ਪਤਾ ਲੱਗਦਾ ਹੈ। ਹਾਂਜੀ ਹਮ ਨਹੀਂ ਵਿਆਵਰ ਤੇ ਅਸੀਂ ਆਏ ਹਾਂ।
ਬਿਆਵਰ ਅਸੀ
ਹੋਰ
ਹਾਂਜੀ ਵਧੀਆ ਜੀ ਵਧੀਆ ਠੀਕ-ਠਾਕ।
ਸਭ ਵਧੀਆ ਚੱਲਦਾ, ਠੀਕ ਹੈ ਹੁਣ ਅ ਅਂਕੱਲ ਜੀ ਤਬੀਅਤ ਠੀਕ ਆ ਹੁਣ, ਵਧੀਆ ਨੇ ਹੁਣ ਅੱਛਾ। ਹੋਰ, ਰੋਟੀ ਪਾਣੀ ਬਨ ਗਿਆ। ਖਾਲੀ ਰੋਟੀ ਅੱਛਾ।
ਹਾਂਜੀ-ਹਾਂਜੀ।
ਕੀ ਬਣਾਇਆ ਸਬਜੀ
ਹੋਰ ਆਪਣਾ ਹਾਂ ਪੜਾ ਲਿਆ ਬੱਚਿਆਂ ਨੂੰ। ਹੈਲੋ।
ਜਾਂਦੇ ਉੱ ਉਥੇ ਹਾਂਜੀ ਜਾਂਦੋ ਐੱ ਪਾਠ ਤੇ। ਸੰਡੇ-ਸੰਡੇ। ਹੈਲੋ। ਪਾਠ ਤੇ ਮੈਂ ਕਿਹਾ ਜਾਂਦੇ ਹੋ। ਆਵਾਜ਼ ਨੀ ਆ ਰਿ ਸੁਣ ਨਾ ਰਾਜੂ ਨਾਲ ਗੱਲ ਹੋ ਰੀ, ਹੈਲੋ। ਹਾਂਜੀ ਮੈਂ ਕਿਹਾ ਜਾਂਦੇ ਹੋ ਸੰਡੇ, ਹਾਂਜੀ-ਹਾਂਜੀ ਆ ਗਈ ਸੰਡੇ ਅੱਛਾ ਸੰਡੇ ਨੂੰ ਜਾਂਦੇ ਹੋ। ਅੱਛਾ। ਅੰਕਲ ਵੀ ਜਾਂਦੇ ਨੇ, ਕੇ ਤੁਸੀ ਕੱਲੇ ਜਾਂਦੇ ਹੋ। ਹਾਂਜੀ-ਹਾਂਜੀ। ਹਾਂਜੀ। ਹੈਲੋ।
ਅੱਛਾ। ਬੱਚਿਆਂ ਨੂੰ ਪੜਾਨੇ ਜਾਂਦੇ ਹੋ ਤੁਸੀ
ਹਾਂਜੀ ਹਾਂਜੀ ਜਾਣ ਛੁੱਟਿਆ ਲੱਗੀ ਦੀ ਨਾ ਮਈ ਜੂਨ ਦੀ। ਹੂ ਹੂ ਹੂ ਪੰਦਰਾਂ ਪੰਦਰਾਂ ਤਰੀਕ ਤੋਂ ਲੱਗ ਜਾਣ ਗਏ
ਹਾਂ ਤੁਹਾਡੇ ਰਾਜਸਥਾਨ ਗਰਮੀ ਬੜੀ ਪੈਂਦੀ ਨਾ
ਹੂੰ ਹੂੰ ਹਾ ਓਹੀ ਤਾਂ ਸਾਡੇ ਤਾਂ ਪੰਦਰਾਂ ਮਈ ਤੋਂ ਲੱਗ ਜਾਂਦੀ ਜੂਨ ਤੱਕ ਚੱਲਦੀ ਪੂਰਾ ਤਿੰਨ ਜੂਨ ਤੱਕ ਨਾ
ਹਾਂਜੀ ਹਾਂਜੀ ਹੋਰ ਇਧਰ ਤੇ ਮੌਸਮ ਬੜਾ ਵਧੀਆ ਬਣਿਆ ਠੰਡਾ
ਅੱਛਾ ਸਾਡੇ ਤੋਂ ਬਹੁਤ ਗਰਮੀ ਹੈ ਇੱਧਰ ਤੇ ਮੌਸਮ ਸਵੇਰ ਠੰਡਾ ਸੀ ਇਕ ਇੱਕਦਮ ਪਤਾ ਨੀ ਕਿਹਾ ਫਿਰ ਨੀ
ਹਾਂ ਹਾਂਜੀ ਹਾਂਜੀ ਦੋ ਤਿੰਨ ਦਿਨ ਹੋ ਗਏ ਠੰਡੀਆਂ ਹਵਾਵਾ ਚਲਦਿਆਂ ਪਇਆ। ਹਾਂਜੀ ਹਾਂਜੀ ਬਾਰਿਸ਼ ਦੀ ਤਿਆਰੀ ਹੋ ਰਹੀ
ਹੂੰ ਠੀਕ ਹੈ ਬੱਚੇ ਅੱਛਾ ਅੱਛਾ ਹੂੰ ਠੀਕ ਹੈ। ਬੱਚਿਆਂ ਸਭ
ਹੋਰ ਭਾਜੀ ਠੀਕ ਨੇ।
ਹੂੰ
ਹੋਰ ਠੀਕ ਨਾ ਮੇਰੇ ਕੰਮ ਕੁਮ ਲੱਗੇ ਨੇ।
ਹਾਂਜੀ ਹਾਂਜੀ ਲੱਗੇ ਹੋਏ ਨੇ। ਉਹ ਕੀ ਮਕਾਨ ਬਣਦਾ ਉਹਨਾਂ ਦਾ
ਅੱਛਾ ਠੀਕ ਹੈ ਠੀਕ ਹੈ।
ਹੈਲੋ ਹਮ ਅਕਾਸ ਸਟਾਰਟ ਕਰ ਲੈ ਇੰਨਾ ਦਾ ਤੇ ਉਹ ਬਸ ਥੋੜਾ ਜਿਹਾ ਫੇਰ ਦੁਕਾਨ ਦਾ ਥੋੜ੍ਹਾ ਡਿਸਟਰਬ ਚੱਲ ਰਿਹਾ ਥੋੜ੍ਹਾ ਜਿਹਾ ਦੇਖੋਗੇ ਬਾਹਰ ਦੇਖ ਰਹੇ ਦੁਕਾਨ। ਹਾਂਜੀ ਮੰਡੇ ਤੋਂ ਸਟਾਰਟ ਹੋ ਜਾਣਾ ਉਹਨਾਂ ਦਾ ਤੇ ਫੇਰ ਦੁਕਾਨ ਦੁਕੂਾਨ ਦਾ ਬੈਠ ਨੀ ਰਹ ਦੁਕਾਨ ਅਜੇ ਟਰਾਈ ਕਰ ਰਹੇ ਨੇ। ਚਲੋ ਦੇਖ ਰਹੇਗਾ ਬਾਹਰ ਉਹ ਖਟਖਟ ਦੀ ਵਜ੍ਹਾ ਨਾਲ ਕੰਮ ਦਿੰਦੇ ਨੀ ਕੋਈ ਦੁਕਾਨ ਅਸੀਂ ਹਾਮੀ ਹੀ ਨੀ ਭਹਾ ਰੋਲਾ ਆਵਾਜ਼ ਜੋ ਆਉਂਦੀ ਹੈ ਮਠਾਰ ਦੀ
ਹਾਂ ਆਵਾਜ਼ ਬਹੁਤ
ਇਸ ਵਜੇ ਨਾਲ। ਹਾਂ ਪੋਲਿਸ਼ ਦੀ ਜਮਾ ਇਹ ਨਹੀ ਆਂਦੀ ਇਹਦੀ ਜਾਦਾ ਆਂਦੀ। ਠਾਰ ਦੀ ਇਸ ਚੱਕਰ ਅੰਦਰ
ਹਾਂਜੀ ਹਾਂਜੀ ਓਦੀ ਆਵਾਜ਼ ਕਦੀ ਦੇਖੇ ਨਾ
ਹਾਂਜੀ ਹਾਂਜੀ
ਚਲੋ ਕੰਮ ਵੀ ਜ਼ਰੂਰੀ ਹੈ ਨਾਲ ਵੈਸੇ ਅੱਛਾ
ਹਾਂਜੀ ਹਾਂਜੀ ਉਹ ਵੀ ਹੈ ਨਾ ਅੱਜ ਤੋਂ ਬਾਹਰ ਇਹਨਾਂ ਨੇ ਜਸਟ ਗਲੀ ਤੇ ਬਾਹਰ ਮਕਾ ਮਕਾਨ ਦੇ ਬਾਹਰ ਗੇਟ ਦੇ ਬਾਹਰ ਮਤਲਬ ਗਲੀ ਹੈ ਨਾ ਛੋਟੀ ਜਿਹੀ ਉਹ ਫਿਰ ਹੁਣ ਏਨਾ ਚਿਰ ਅੱਡਾ ਲਗਾ ਲਿਆ ਹੈ ਸਿਰਫ਼ ਪੋਲਿਸ਼ ਪੋਲਿਸ਼ ਦਾ ਬਈ ਜਿਵੇਂ ਪੰਦਰਾਂ ਵੀਹ ਦਿਨ ਦਾ ਕੰਮ ਹੈਗਾ ਕਹਿੰਦੇ ਕਰ ਲਾਂਗਾ ਫਿਰ ਬਾਹਰ ਦੇਖਣੇ ਆ
ਤੇ ਨਹੀਂ ਉਤੋਂ ਛੱਤ ਛੁਤ ਹੈ ਪਾਣੀ ਪੂਣੀ ਤੇ ਨਹੀ ਆ ਜਾਏਗਾ
ਨਹੀਂ ਨਹੀਂ ਉਹ ਤਾਂ ਫਿਰ ਦੀਵਾਰ ਹੈ ਲੇਕਿਨ ਉਹ ਰੂਮ ਕਹਿ ਰਿਹਾ ਹੈ ਖਾਲੀ ਕਰਕੇ ਸ਼ਾਇਦ ਉਹ ਫਾਸਟ ਤੋੜ ਕੇ ਦੁਕਾਨ ਦਾ ਸਿਸਟਮ ਕਰਨ
ਹਮ ਠੀਕ ਹੈ ਜੀ ਠੀਕ ਹਾਂ
ਹੋਰ ਸੁਣਾਓ ਸਭ ਵਧੀਆ ਚੱਲ ਰਿਹਾ
ਹਾਂਜੀ ਹਾਂਜੀ ਚਲੋ ਸਭ ਵਧੀਆ ਠੀਕ ਠਾਕ ਜੀ ਸਭ ਵਧੀਆ ਹਾਂਜੀ ਠੀਕ ਠੀਕ ਠਾਕ ਵਧੀਆ ਹਾਂਜੀ
ਅੱਛਾ ਹਾਂਜੀ ਹਾਂਜੀ ਵਧੀਆ ਉਹ ਵੀ ਠੀਕ ਨੇ ਬਸ ਲੱਗੇ ਓਵੀ ਰੋਟੀ ਖਾਣ ਆਏ ਸੀ ਰੋਟੀ ਖਾ ਰਹੇ ਸੀ ਉੱਧਰ ਐੱ ਵੀ ਸਭ ਵਧੀਆ ਸਭ ਠੀਕ ਨੇ ਵੀ ਵਧੀਆ ਤੇ ਏਨੇ ਸਭ ਠੀਕ ਨੇ
ਹੂ ਚਲੋ ਚੰਗਾ
ਚਲੋ ਹੋਰ ਬੋਲੋ ਸਭ ਵਧੀਆ। ਕੱਲ ਤੋਂ ਡਿਊਟੀ ਹੋਣੀ ਤੁਹਾਡੀ ਸੰਡੇ। ਹਾਂ-ਹਾਂ ਵਧੀਆ। ਉਮਰ ਦੇ ਹਿਸਾਬ ਦਾ ਹੋ ਗਿਆ।
ਹੂੰ ਠੀਕ ਹੈ ਜੀ।
ਥੋੜ੍ਹਾ ਸਪਾਈਸੀ ਖਾ ਲੈਂਦੇ ਮੈਂਨੂੰ ਮਿਰਚਾਂ-ਮੁਰਚਾਂ ਤੇਜ ਖਾਣ ਨਾਲ ਪੋਟੀਆਂ ਲੱਗ ਜਾਂਦੀਆਂ। ਆਂਦੇ ਜਾਂਦੇ ਨੇ ਹਾਂ ਬਸ ਫਿਰ ਆਣਾ ਜਾਣਾ ਕਿਤੇ ਹੈ ਨੀ ਘਰ ਹੀ ਘਰ ਰਹਿੰਦਾ।
ਹਾਂਜੀ-ਹਾਂਜੀ। ਚਲੋ ਧਿਆਨ ਰੱਖਿਆ ਜੇ ਉਹਨਾਂ ਦਾ ਹਨਾ।
ਹਾਂਜੀ-ਹਾਂਜੀ ਚਲੋ।
ਹਾਂਜੀ।
ਠੀਕ ਹੈ ਨਾ। ਸਤਿ ਸ਼੍ਰੀ ਅਕਾਲ, ਚਲੋ ਠੀਕ ਹੈ ਸਤਿ ਸ਼੍ਰੀ ਅਕਾਲ। ਕੀ ਕਰਨਾ।